ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਹਾਂਜੀ ਸਤਿ ਸ੍ਰੀ ਅਕਾਲ
ਕੀ ਹਾਲ ਚਾਲ ਨੇ
ਬਸ ਵਧੀਆ ਤੁਸੀਂ ਸੁਣਾਓ ਤੁਹਾਡਾ ਕੀ ਹਾਲ- ਚਾਲ ਨੇ
ਬਸ ਚੜ੍ਹਦੀ ਕਲਾ, ਰੱਬ ਦੀ ਵਧੀਆ ਸ਼ੁਕਰਾਨਾ ਕਰਦੇ ਪਏ ਤੁਸੀਂ ਦੱਸੋ
ਬਸ ਅ ਵੀ ਵਧੀਆ ਸੁੱਖ ਸ਼ਾਂਤੀ ਆ ਕਰ ਘਰਾਂ ਦੇ ਵਿੱਚ ਹੁੰਦੀ ਆ ਬਸ
ਚਲੋ ਜੀ ਸੁਖ ਸ਼ਾਂਤੀ ਚਾਹੀਦੀ ਹੈ। ਬਸ ਜੀ ਬੈਠੇ ਤੇ ਹਾਂਜੀ ਜੀ। ਰੱਬ ਦੀ ਮਿਹਰ ਹੈ ਜੀ ਸਭ ਚੜ੍ਹਦੀ ਕਲਾ ਚ' ਨੇ।
ਮੰਮਾ- ਡੈਡੀ ਸਭ ਬੱਚੇ ਵਗੈਰਾ
ਹਾਂਜੀ- ਹਾਂਜੀ। ਮੰਮੀ- ਡੈਡੀ, ਬੱਚੇ ਸਭ ਕਰਦੀ ਆ।
ਅੱਛਾ।
ਹੋਰ ਜੀ, ਤੁਸੀਂ ਦੱਸੋ?
ਬਸ ਵਧੀਆ। ਮੈ ਆਪਣੇ ਕੱਪਤੇ ਧੋ ਕੇ ਅੰਦਰ ਪਾਏ ਆ। ਅੰਦਰ ਹੀ ਨਹੀਂ ਜਾਂਦੇ ਕੋਈ। ਹਾਜੀ- ਹਾਂਜੀ ਸਾਡੇ ਤੋਤੇ ਤੋਂ -
ਅੱਛਾ ਜੀ।
ਹਾਂਜੀ।
ਕਿੰਨੇ ਸਾਲਾਂ ਦੇ।
ਇੱਕ ਹੈਗਾ ਹੈ ਇੱਕ ਪੰਜਵਾਂ ਸਾਲ ਗਿਆ। ਤੀਨ
ਹਾਂਜੀ।
ਤੇ ਜੋ ਮੇਰਾ ਤੋਤਾ ਹੈ ਉਹ ਪੰਜ ਸਾਲ ਤੋਂ ਹੋ ਗਿਆ।
ਤੇ ਦੋਨਾਂ ਤੋਂ ਤੋਤਾ ਹੈ ਨ ਜਾਂ ਤੋਤਾ ਤੋਂ ਤੋਂਤੀ ਹੈ।
ਇੱਕ ਤੋਤਾਂ ਹੈ ਇੱਕ ਤੋਤੀ।
ਅੱਛਾ- ਅੱਛਾ। ਜੀ ਵਧੀਆ ਨੇ ਵਧੀਆ। ਤੇ ਕੀ ਨਾਂ ਰੱਖੇ ਫੇਰ ਤੁਸੀਂ।
ਤੋਤੀ ਦਾ ਨਾਮ ਹੈ ਮੇਰਾ ਕਿਕੀ ਤੇ ਜਿਹੜਾ ਮੇਰਾ ਤੋਤਾ ਹੈ ਉਹਦਾ ਨਾਮ ਹੈ ਲਾਡੂ।
ਹਾਂਜੀ। ਲਾਡੂ ਪੁੱਤਰ, ਲਾਡੂ ਪੁੱਤਰ।
ਲੱਡੂ।
ਕਿਂਉ
ਨਾਮ ਤੇ ਉਹਦਾ ਸੀ ਖੋ- ਖੋ।
ਹਾਂਜੀ।
ਤੇ ਐਵੇਂ ਲੇਕਿਨ ਮੈਂ ਪਿੱਛੇ ਪਿਆਰ ਨਾਲ ਨਾ ਜਦੋਂ ਇਹਨੂੰ ਮੈਂ ਆਵਾਜ਼ ਲਾਉਂਦੀ ਆ। ਤੇ ਮੈਨੂੰ ਲਾਡੂ, - ਲਾਡੂ ਕਰਦੀ ਸੀ।
ਹਾਂਜੀ- ਹਾਂਜੀ।
ਤੇਵੇ ਵਿੱਚ- ਵਿੱਚ ਪੁੱਤਰ ਵੀ ਬੋਲ ਦਿੰਦੀ ਸੀ। ਤੇ ਹਣ ਤੁਹਾਨੂੰ ਪਤਾ ਜਿਹੜੇ ਤੋਤੇ ਹੁੰਦੇ ਆ ਬੜੀ ਗੱਲ ਨੂੰ ਖਿੱਚਦੇ ਹੈ।
ਹਾਂਜੀ-ਹਾਂਜੀ। ਉਹ ਤੇ ਹੈ।
ਤੇ ਜਿਹੜਾ ਮੇਰਾ ਤੋਤਾ ਸੀ ਇਹ ਚੀਜ਼ ਸੁਣਦਾ ਗਿਆ, ਸੁਣਦਾ ਗਿਆ।
ਹਾਂਜੀ।
ਤੇ ਇੱਕ ਦਿਨ ਨਾ, ਪਿੰਜਰੇ ਦੇ ਵਿੱਚ ਬੈਠੇ ਦਾ। ਤੇ ਆਪੇ ਹੀ ਬੋਲੀ ਜਾਏ। ਲਾਡੂ ਪੁੱਤਰ, ਲਾਡੂ ਪੁੱਤਰ ਤੇ ਮੇਰਾ ਭਰਾ ਕ ਸੁਣੀ ਲਿੱਤਾ। ਮੇਰਾ ਭਰਾ ਕਹਿੰਦਾ ਰੀਤੂ ਮੇਰਾ ਮੇਰਾ ਭਰਾ ਫੇਿਰ ਆਇਆ। ਤੇ ਬੋਲਦਾ ਕੀ ਇਹ ਤੇ ਬੜਾ ਲਾਡੂ ਪੁੱਤਰ ਕਰਦਾ ਪਿਆ।
ਹਾਂ, ਅੱਛਾ।
ਤੇ ਬਸ, ਫਿਰ ਉੱਥੋਂ ਹੀ ਪਤਾ ਚੱਲਿਆ ਕਿ ਫੇਰ ਅੱਸੀ ਨੂੰ ਫਿਰ ਲਾਡੂ ਪੁੱਤਰ ਦੇ ਨਾਂ ਤੋਂ ਬੁਲਾਉਣ ਲੱਗ ਗਿਆ ਤੋਤੇ ਨੂੰ।
ਹਾਂਜੀ ਸੁਨ ਤਾਂ ਮ ਵੀ ਜਿਹੜੇ ਤੋਤੇ ਹੁੰਦੇ ਬੜੇ ਰੋ, ਤੋਤੇ ਹੁੰਦੇ ਆ। ਜੋ ਮਤਲਬ ਬੜਾ ਹੀ ਇੱਕ ਕੁਛ ਸੁਣਣ ਤੇ ਬੜਾ ਹੀ ਰਿਪੀਟ ਕਰਦੇ ਉਸ ਚੀਜ਼ ਨੂੰ।
ਹਾਂਜੀ- ਹਾਂਜੀ।
ਸਾਡੇ ਘਰੇ ਵੀ ਇੱਕ ਤੋਤਾ ਹਾਂ, ਸਾਡੇ ਘਰੇ ਵੀ ਇੱਕ ਤੋਤਾ ਹੁੰਦਾ ਸੀ। ਤੇ ਕ ਬਦਕਿਸਮਤ ਦੇ ਨਾਲ ਉਹ ਮਤਲਬ ਇੱਕ ਵਾਰੀ ਮਤਲਬ ਪੱਖੇ ਚ' ਆ ਗਿਆ। ਫਿਰ ਉਹ ਵੀ ਮਰ ਗਿਆ ਸੀ। ਹਾਂਜੀ- ਹਾਂਜੀ। ਮੇਰੀ ਮੰਮੀ ਤੇ ਓਦ ਨਾਲ ਬੜਾ ਦਿਲ ਲਗਾਵ ਸੀ ਮੰਮੀ ਦਾ, ਮੰਮੀ ਤੇ ਓਦੇ ਬਿਨਾਂ ਨੀ ਰੈਂਦੀ ਸੀ, ਓ ਵੀ ਤੋਤਾ ਮਤਲਬ ਜਿਸ ਦਿਨ ਨੂੰ ਖੋਲੇ ਸੀ ਸਬ ਤੋ ਪੈਲੇ ਓ ਉਡ ਕਿ ਮੰਮੀ ਜੀ ਕੋਲ ਆਂਦਾ ਸੀ। ਤੇ ਬਦਕਿਸਮਤੀ ਨਾਲ ਇੱਕ ਦਿਨ ਪੱਖਾ ਲਗੇਆ ਦਾ ਸੀ ਓ ਉਡਾਰੀ ਮਾਰ ਕੇ ਆਏਆ ਮੰਮੀ ਕੋਲ ਰਸੋਈ ਚ ਤੇ ਮਤਬ ਪੱਖੇ ਚੇ ਆ ਗੇਆ ਫੇਰ, ਏਕ ਦੋ ਦਿਨ ਜਿੰਦਾ ਰੇਆ ਅਸੀ ਓਦੇ ਕੋਲ ਡਾ ਟਰ ਕੋਲ ਲੈ ਕੇ ਗਏ, ਤੇ ਫ਼ਰਕ ਪੈ ਗੇਆ ਸੀ ਥੋੜਾ ਤੇ ਫੇਰ ਪਤਾ ਈ ਨੀ ਕੀ ਹੋਏਆ ਅਪਨੇ ਆਪ ਫੇਰ ਟਿੱਲਾ ਹੋ ਗੇਆ, ਕੋਈ ਅੰਦਰ ਗੁੱਜੀ ਸੱਟ ਲਾਗੀ ਹੋਨੀ।
ਹਾਂਜੀ, ਸਈ ਹੁੰਦੈ ਐਨਾਂ ਨੂੰ।
ਹੂੰ।
ਬੜਾ ਮਤਲਬ ਮੂੰਹ ਪੈ ਜਾਂਦੈ। ਜਾਨਵਰ ਤੇ ਬੰਦਾ ਪਾਲ ਲੈਂਦੇ ਲੇਕਿਨ ਬੜਾ ਹੀ ਪੇਆਰ ਪੈ ਜਾਂਦੇ ਨਾ।
ਹਾਂਜੀ, ਹਾਂਜੀ।
ਫਿਰ ਇਨਾਂ ਨੂੰ ਕੁੱਛ ਹੋਏ ਤੇ, ਫੇਰ ਬੜਾ ਈ ਮੁਸ਼ਕਿਲ ਹੈ, ਦਿਲ ਨੀ ਲਗਦਾ।
ਵੀਰ ਸਾਡੇ ਘਰੇ ਦੇ ਲਾਗੇ ਇਕ ਦੋਸਤ ਸੀ ਮੇਰਾ ਓਦੇ ਕੋਲੋਂ ਕੁੱਤਾ ਹੁੰਦਾ ਸੀ ਲੈਬਰਾ, ਮਤਲਬ ਜਦੋਂ ਓ ਛੋਟੇ-ਛੋਟੇ ਤੇ ਫਿ ਅਸੀ ਓ ਲੈ ਕੇ ਆਏ ਸੀ, ਤੇ ਅਸੀ ਵੀ ਖੇਡਦੇ ਸੀ ਓਦੇ ਕੁੱਤੇ ਨਾਲ, ਬੜਾ ਈ ਪੇਆਰਾ ਕੁੱਤਾ ਸੀ, ਬੜਾ ਈ ਸ਼ਰੀਫ ਕੁੱਤਾ ਸੀ ਓ। ਅੱਜ ਮਤਲਬ ਨਹੀਂ ਹੈ ਬਾਰਾਂ, ਦੱਸ-ਬਾਰਾਂ ਸਾਲ ਜਿੰਦਾ ਰੇਆ ਸੀ ਉਥੇ, ਓ ਵੀ ਮਤਲਬ ਓਦੇ ਜੇੜੇ ਅ ਮੇਰੇ ਦੋਸਤ ਮੰਮੀ ਡੇਡੀ ਸੀ ਉਨੂੰ ਇੰਨਾ ਪੇਆਰ ਕਰਦੇ ਸਨ। ਓਦੇ ਅਸਤੇ ਮੁਰਗਾ, ਪਨੀਰ ਮਤਲਬ ਜੋ ਵੀ ਕੁਤ ਤੇ ਦਾ ਖਾਨਾ ਹੁੰਦੈ, ਸਬ ਲੈ ਕੇ ਆਂਦੇ ਸਨ।
ਅੱਛਾ, ਅੱਛਾ।
ਤੇ ਮਤਲਬ ਓ ਬੜਾ ਈ ਪੇਆਰਾ ਕੁੜ, ਨਾ ਓ ਕੁੱਤੇ ਨੇ ਕਿਸੀ ਨੂੰ ਕੱਟਨਾ ਸਬ ਦੇ ਨਾਲ ਬੜਾ ਈ, ਦੋਸਤ ਵਾਲਾ, ਫਰੈਂਕਲੀ ਬਿਹੇਵੀਅਰ ਕਰਦਾ ਸੀ ਓ ਕੁੱਤਾ। ਬੜਾ ਸਮਝਦਾਰ ਵੀ ਸੀ।
ਹਾਂਜੀ ਲੈਬਰਾ ਡੋਗ ਵੈਸੇ ਵੀ ਜੇੜੇ ਬੜੇ ਸਮਜ
ਹਾਂਜੀ ਤੂਆਨੂੰ ਪਤਾ ਈ ਐ ਪੁਲਿਸ ਵਾਲੇ ਵੀ, ਆਰਮੀ ਵਾਲੇ ਵੀ, ਐਨੂ ਟ੍ਰੇਨਿਗ ਜਰਮਨ ਸੈਫਰਡ ਤੇ ਲੈਬ ਰਾਡੋਰ ਏ ਦੋ, ਜੇੜੇ ਤੂਆਨੂੰ ਪਤਾ ਈ ਏ, ਨਸਲਾਂ ਦੇ ਕੁੱਤੇ ਕਿੰਨੇ ਵਦੀਆ ਹੁੰਦੇ ਨੇ।
ਹਾਂਜੀ, ਹਾਂਜੀ। ਚੱਲੋ ਠੀਕ ਹੈ, ਘਾਰ ਦੇ ਵਿੱਚ ਜਾਨਵਰ ਵੀ ਹੋਨਾ ਜ਼ਰੂਰੀ ਐ। ਏਦੇ ਨਾਲ ਤੂਂਦ ਥੋੜੀ ਰੌਨਕ ਲੱਗੀ ਰੈਂਦੀ ਐ। ਧੇਆਨ ਦੂਸਰੇ ਪਾਸੇ ਨੀ ਜਾਂਦਾ, ਟੈਨਸ਼ਨ ਨੀ ਰੈਂਦੀ ਦਿਮਾਗ ਕਿਉਂਕਿ ਅਜ-ਕਲ ਤੂਆਨੂੰ ਪਤਾ ਐ, ਮਤਲਬ ਟੈਨਸ਼ਨਾਂ ਕਿੰਨੀਐ ਹਰ ਇੱਕ ਇਨਸਾਨ ਨੂੰ ਟੈਨਸ਼ਨ ਈ ਟੈਨਸ਼ਨ ਐ। ਕਈਆਂ ਨੂੰ ਕਾਰੋਬਾਰਾਂ ਦੀ ਟੈਨਸ਼ਨ, ਕਈਆਂ ਨੂੰ ਪੜਾਈਆਂ ਦੀ, ਕਈਆਂ ਨੂੰ ਕੁੱਛ ਤੇ ਜੇੜੇ ਮਤਲਬ ਜੇੜੇ ਜਾਨਵਰ ਹੁੰਦੇ ਐ ਏ ਸਾਡਾ ਦਿਲ ਬੜਾ ਸੋਣੀ ਤਰਾਂ ਨਾਲ ਲਾ ਕੇ ਰੱਖਦੇ ਆ।
ਹਾਂਜੀ, ਓ ਤੇ ਹੈ, ਓ ਤੇ ਹੈ, ਤੇ ਤੂਆਨੂੰ ਪਤੈ ਮੈਂ ਹਾਂ ਹਾਂਜੀ, ਹਾਂਜੀ ਬੋਲੋ।
ਮੈਂ ਵੀ ਮਤਲਬ ਅਪਨੇ ਤੋਤੇਆਂ ਨਾਲ ਪੂਰੇ ਦਿਨ ਲੱਗੀ ਰੈਂਦੀ, ਇੱਕਦਮ ਮਨ ਖੁਸ਼ ਰੈਂਦੈ। ਕਦੀ ਦਿਲ ਉਦਾਸ ਹੋਵੇ ਤੇ ਏਨਾਂ ਨੂੰ ਦੇਖੋ ਤੇ ਖ਼ੁਸ਼ ਹੋ ਜਾਂਦੈ। ਜਦੋਂ ਮੈਂ ਬਾਰ ਜਾਨਾ ਯਾ ਮੈਂ ਅਂਦਰ ਆਨਾ, ਜਾਨ ਤੋ ਪੈਲੇ ਵੀ ਏਨਾਂ ਨੂੰ ਈ ਦੇਖ ਦੇਖਨਾ, ਆਂਦੇ ਵੀ ਸਬ ਤੋ ਪੈਲੇ ਇਨਾਂ ਨੂੰ ਲਬਨਾ ਕਿੱਥੇ ਐ।
ਹਾਂਜੀ ਓ ਤੇ ਹੈ, ਇਕ ਪੇਆਰ ਜਾ ਤੇ ਪੈ ਈ ਜਾਂਦੈ ਟਾਈਮ ਦੇ ਨਾਲ।
ਹਾਂਜੀ।
ਤੇ, ਮੈਂ ਤੁਹਾਨੂੰ ਦੱਸਦਾ ਪਿਆ ਸੀ, ਕਿ ਇੱਕ ਵਾਰੀ ਮੈਂ ਅਖ਼ਬਾਰ ਪੜ੍ਹਦਾ ਪਿਆ ਸੀ, ਤੇ ਇੱਕ ਮੈਂ, ਮਤਲਬ ਖ਼ਬਰ ਪੜ੍ਹੀ ਕਿ ਮਤਲਬ, ਜਿਨ -ਜਿਨ ਬੰਦਿਆਂ ਨੂੰ ਡਿਪਰੈਸ਼ਨ ਹੈ।
ਹਾਂਜੀ,
ਅਗਰ, ਉਹਨਾਂ ਦੇ ਕੋਲ, ਪੈੱਟ ਹੈ ਕੋਈ, ਮਤਲਬ ਤੋਤਾ ਬਿੱ, ਜਾਂ, ਫਿਰ ਕੋਈ ਵੀ ਪੈੱਟ ਹੈ, ਤੇ ਮਤਲਬ ਉਹ ਪੈੱਟ ਦੇ ਨਾਲ ਖੇਲ ਕੇ ਵਕ ਤ, ਬਿਤਾ ਕੇ, ਤੁਸੀਂ ਆਪਣਾ ਡਿਪਰੈਸ਼ਨ, ਠੀਕ ਕਰ ਸਕਦੇ ਹੋ। ਮਤਲਬ, ਇਹ ਸਾਇੰਟੀਫਿਕ ਸਟੱਡੀ ਹੈ, ਜੋ
ਹਾਂਜੀ। ਚਾਰਜ ਵੀ ਖਤਮ ਹੋ ਜਾਣਾ, ਤੁਹਾਡਾ ਫੋਨ
ਮਤਲਬ, ਪੈੱਟ ਹੋਣਾ ਮਤਲਬ, ਆਪਣੇ ਆਪ ਚ ਹੀ, ਕਿੰਨਾ ਸਕੂਨ ਦੀ ਗੱਲ ਹੈ।
ਹਾਂਜੀ
ਹਾਂ, ਮੈਂ ਵੀ ਸੋਚਦਾ ਈ ਪਿਆਂ, ਕਿ ਮੈਂ ਵੀ, ਇੱਕ ਬਿੱਲੀ ਪਾਲ, ਲਾਂ। ਪਰਸ਼ੀਅਨ, ਕੈਟ ਹੁੰਦੀ ਹੈ ਨਾ, ਜਿਹੜੀ।
ਲੇਕਿਨ, ਮੈਂ ਸੁਣਿਆ, ਉਹ ਬੜੀ ਆਲਸੀ ਹੁੰਦੀ ਹੈ, ਜਿਹੜੀ ਬਿੱਲੀਆਂ ਹੁੰਦੀ ਹੈ, ਨਾ। ਉਹ ਬਸ, ਪੂਰੇ ਦਿਨ ਸੁੱਤੀ ਰਹਿੰਦੀ, ਉਹ ਕੀ ਡਿਪਰੈਸ਼ਨ ਦੂਰ ਕਰੇਗੀ?
ਨਹੀਂ, ਮਤਲਬ ਖੇਲਦੀਆਂ ਵੀ ਨੇ, ਰਾਤ ਦੇ ਟਾਈਮ ਮੈੰ, ਸੁਣਿਆ ਬੜੀ ਐਕਟਿਵ ਹੋ ਜਾਂਦੀ ਹੈ ਬਿੱਲੀਆਂ।
ਲੇਕਿਨ, ਰਾਤ ਦੇ ਟਾਈਮ ਤੇ ਸੌਣਾ ਵੀ ਹੁੰਦਾ ਨਾ।
ਭੈਣ ਜੀ, ਬਿੱਲੀ ਪਤਾ ਕਿਉਂ ਪਾਲਦੇ ਆਪਾਂ? ਕਿਉਂਕਿ ਤੁਹਾਨੂੰ ਪਤਾ, ਜੇ ਕੁੱਤਾ ਪਾਲੋ, ਉਹਨੂੰ ਬਾਹਰ ਲੈ ਕੇ, ਕੇ ਜਾਓ, ਸੈਰ ਕਰਨ ਵਾਸਤੇ ਮਤਲਬ ਉਹਦੀ ਬੜੀ ਮਤਲਬ, ਉਹਨੇ ਦਿਨ ਚ ਦੋ ਵਾਰੀ ਤੇ, ਬਾਹਰ ਜਾਣਾ ਹੀ ਜਾਣਾ। ਜ਼ਰੂਰੀ ਹੁੰਦਾ, ਕਿ ਤੁਸੀ, ਸੈਰ ਕਰਵਾਉਣ ਜਾਣਾ, ਹੀ ਜਾਣਾ ਦੋ ਵਾਰ
ਹਾਂਜੀ
ਲੇਕਿਨ, ਬਿੱਲੀ ਦਾ ਇਹ ਹੈ, ਬਿੱਲੀ, ਅਗਰ ਤੁਸੀਂ ਬਿੱਲੀ ਪਾਲਦੇ ਹੋ। ਤੇ, ਤੇ ਮਤਲਬ ਮਨੋਰੰਜਨ ਤੇ ਤੁਹਾਡਾ ਹੋ, ਹੀ ਜਾਂਦਾ, ਹਾਸਾ ਮਜ਼ਾਕ ਤੇ ਹੋ, ਹੀ ਜਾਂਦਾ। ਔਰ, ਮਤਲਬ ਉਹਨੂੰ ਬਾਹਰ ਵੀ ਲੈ ਕੇ, ਜਾਣ ਦੀ ਜ਼ਰੂਰਤ ਨਹੀਂ ਹੈ।
ਹਾਂਜੀ
ਤੇ, ਟੱਟੀ- ਪਿਸ਼ਾਬ ਵੀ, ਉਹਦਾ ਇੱਕ ਲੀਟਰ ਬਾਕਸ ਹੁੰਦਾ ਹੈ। ਉਹਦੇ ਵਿੱਚ ਹੀ, ਇੱਕ ਲੀਟਰ ਮਤਲਬ ਮਿੱਟੀ, ਜਿਹੀ ਆਉਂਦੀ ਹੈ। ਤੇ, ਉਹਨੇ ਉਹਦੇ ਤੇ ਟੱਟੀ ਕਰਨੀ ਹੈ, ਤੇ ਉਹਦੇ ਤੇ ਪਿਸ਼ਾਬ ਕਰਨਾ ਮਤਲਬ ਕੋਈ ਗੰਦ ਵੀ ਨਹੀਂ ਪੈਂਦਾ।
ਹਾਂਜੀ, ਉਹ ਤੇ ਹੈ।
ਹਾਂਜੀ। ਲੇਕਿਨ ਮੈਂ ਸੁਣਿਆ, ਕਿ ਬਿੱਲੀਆਂ ਬੜੀਆਂ ਮਹਿੰਗੀਆਂ ਨੇ, ਮਤਲਬ ਐਵਰੇਜ ਜੋ ਪ੍ਰਾਈਜ਼, ਉਹਦਾ ਦਸ ਤੋਂ ਬਾਰਾਂ, ਪੰਦਰਾਂ ਵੀਹ ਹਜ਼ਾਰ ਤੱਕ ਵੀ ਬਿੱਲੀਆਂ ਮਾਰਕੀਟ ਚੋਂ, ਮਿਲਦੀਆਂ ਨੇ। ਇਹ ਥੋੜ੍ਹੀ, ਮਹਿੰਗੀ ਹੁੰਦੀ ਹੈ, ਨਸਲ ਦੀ ਬਿੱਲੀਆਂ, ਹਾਂਜੀ,
ਠੀਕ ਹੈ,
ਤੇ ਇੱਕ, ਬਿੱਲੀ ਆਉਂਦੀ ਜਿਹਦੇ ਦੋ ਅਲੱਗ- ਅਲੱਗ ਅੱਖਾਂ, ਹੁੰਦੀਆਂ ਨੇ। ਉਹਦਾ, ਉਹ ਤੇ ਬੜੀ ਮਹਿੰਗੀ ਹੈ। ਉਸ ਹਾਂਜੀ, ਉਸ ਕੰਡੀਸ਼ਨ ਨੂੰ, ਹਾਈਪਰ ਕ੍ਰੋਮੀਆ ਬੋਲਦੇ ਆ ਤੇ ਉਹ ਮਤਲਬ, ਕੁੱਤਿਆਂ ਚ ਵੀ ਹੁੰਦਾ, ਈਵਨ ਕਿ ਇਨਸਾਨਾਂ ਵਿਚ ਵੀ ਦੇਖ ਦੇਖਣ ਨੂੰ, ਮਿਲਦਾ ਉਹ ਕੰਡੀਸ਼ਨ, ਲੇਕਿਨ ਬੜੀ ਹੀ ਰੇਅਰ, ਬੜੀ ਹੀ ਘੱਟ, ਮਤਲਬ ਦੇਖਣ ਨੂੰ ਮਿਲਦਾ ਹੈ। ਤੇ ਬਿੱਲੀਆਂ ਵਿੱਚ ਵੀ ਹੁੰਦਾ ਹੈ, ਤੇ ਉਹ ਵਾਲੀ ਬਿੱਲੀਆਂ, ਬੜੀ ਮਹਿੰਗੀ ਜਿਸ ਵਿੱਚ ਇੱਕ, ਜਿਸ ਵਿੱਚ ਇੱਕ ਇਕੋ ਬਿੱਲੀ ਵਿਚ, ਇੱਕ ਦੀ ਮਤਲਬ, ਇੱਕ ਅੱਖ ਉਹਦੀ ਹਰੀ ਹੋਏਗੀ, ਤੇ ਇੱਕ ਅੱਖ ਉਹਦੀ ਨੀਲੀ ਹੋਏਗੀ।
ਹਾਂਜੀ ਸੁਣਿਆ ਦਾ ਮੈੰ
ਤੇ, ਦੇਖਣ ਚ ਵੀ ਬੜਾ ਪਿਆਰਾ ਲੱਗਦਾ, ਲੱਗਦੀ ਹੈ।
ਹਮ,
ਲੇਕਿਨ, ਇਹਨਾਂ ਦੀ ਫੇਿਰ ਇਹਨਾਂ ਦੀ ਟਾਈਮ ਟੂ ਟਾਈਮ, ਇਹਨਾਂ ਨੂੰ, ਕਿਉਂਕਿ ਇਹਨਾਂ ਦੇ ਵਾਲ
ਹਾਂਜੀ- ਹਾਂਜੀ, ਗਰੂਮਿੰਗ ਗਰੂਮਿੰਗ ਤੇ ਇੰਪੋਰਟੈਂਟ ਹੈ, ਮਤਲਬ ਤੁਹਾਨੂੰ ਜ਼ਿਆਦਾ ਤੇ ਪਏ ਗੇ ਗਰੂਮਿੰਗ ਤੇ ਕਰਵੀ ਪਏਗੀ।
ਕਿਉਂਕਿ ਬੜੀ-ਬੜੇ ਵਾਲ ਨਿਕਲਦੇ ਹੈ ਬਿੱਲੀ ਦੇ
ਹਾਂਜੀ-ਹਾਂਜੀ ਉਹ ਤੇ ਹੈ। ਉੱਥੇ ਤੁਸੀਂ ਕੁੱਤੇ ਦੇ ਵੀ ਵਾਲ ਨਿਕਲਦੇ ਆ, ਤੁਸੀਂ ਬਿੱਲੀ ਲਓ, ਕੁੱਤਾ ਲਓ। ਵਾਲ ਜੋ ਹੈ ਉਹਨਾਂ ਦੇ ਨਿਕਲਣੇ- ਨਿਕਲਣੇ ਹੈ। ਸ਼ੈਡਿੰਗ ਤੇ ਕਰਨੀ ਹੀ ਕਰਨੀ ਹੁੰਦੀਆਂ ਹਾਂ।
ਹਾਂਜੀ ਉਹ ਤਾਂ ਹੈ। ਉਹ ਤੇ ਆਪਣੇ-ਆਪੇ ਖੜੇ ਰਹਂਦੇ ਆ। ਤੋਤੇ, ਆਪਣੇ-ਆਪੇ ਹੀ ਕੱਢ ਲੈਂਦੇ ਆ ਵਾਲ।
ਹਾਂਜੀ, ਤੋਤੇ ਵੀ ਆਪਣੇ ਚੋਂ ਪਰ ਹੁੰਦੇ ਆ, ਉਹ ਵੀ ਸਾਫ਼- ਸਫ਼ਾਈ ਕਰਦੇ ਆ, ਆਪਣੀ ਪਰਾ ਦੀ।
ਜਾਂਦੇ, ਉਹਨਾਂ ਦੇ ਵੀ।
ਲੇਕਿਨ ਹੋਰ, ਹਾਂ ਬਿੱਲੀ ਔਰ ਕੁੱਤੇ ਤੇ ਤੁਹਾਨੂੰ ਪਤਾ ਹੀ ਹੈ ਵੈਕਸੀਨੇਸ਼ਨ ਵੀ ਕਰਵਾਣੀ ਪੈਂਦੀ ਹੈ। ਇਹ ਉ, ਤਿੰਨ-ਦੋ-ਤਿੰਨ ਡੋਜ਼ ਵੈਕਸੀਨੇਸ਼ਨ ਦੇ ਹੁੰਦੇ ਨੇ, ਤੇ ਅਗਰ ਕਿਸੇ ਨੂੰ ਕੱਲ ਨੂੰ ਕਟ ਲਏ ਤੇ, ਉਹਨੂੰ ਨੂੰਹ ਟੀਕੇ ਲਵਾ-ਲਵਾਉਣ ਪੈ ਜਾਣਗੇ।
ਉਹ ਤੇ ਹੈ।
ਲੇਕਿਨ, ਬਸ ਮੈਂ ਇਹੋ ਬੋਲਾਂਗਾ ਕਿ ਸਾਨੂੰ, ਇੱਕ ਨਾ ਇੱਕ ਪੈੱਟ ਤੇ ਰੱਖਣਾ ਹੀ ਚਾਹੀਦਾ ਹੈ, ਮਤਲਬ ਆਪਣੀ ਜ਼ਿੰਦਗੀ ਚ। ਜਿਹੜਾ ਸਟਰੈੱਸ ਹੈ, ਜਿਹੜਾ ਡਿਪਰੈਸ਼ਨ ਹੈ, ਘੱਟ ਕਰਨ ਵਾਸਤੇ।
ਟੈਂਸ਼ਨਾਂ ਹੀ ਮਤਲਬ ਮੁੱਕ, ਤੁਸੀਂ ਅਗਰ ਖੇਲੋਗੇ ਨਾ ਪੈਟ ਦੇ ਨਾਲ, ਜਾਂ ਤੋਤਾ ਜਾਂ ਕੁੱਤਾ ਬਿੱਲੀ ਤੁਹਾਡੇ ਕੋ ਕੁੱਛ ਵੀ ਹੈ। ਥੋੜ੍ਹੀ ਅੱਧੀ ਟੈਨਸ਼ਨ ਤੇ ਖਤਮ ਹੋ ਜਾਣੀ ਹੈ।
ਹਾਂਜੀ। ਚਲੋ ਅਗਰ ਤੁਸੀਂ ਬਿੱਲੀ ਲਓਗੇ ਤੇ ਫੇਰ ਮੈਨੂੰ ਵੀ ਦੱਸਣਾ, ਕੀ ਪਤਾ ਮੈਂ ਵੀ ਫਿਰ ਹਾਂਜੀ, ਫਿਰ ਲੈ ਲਵਾਂਗੇ ਦੇਖਦੇ ਹਾ, ਦੱਸ ਦੇਣਾ ਤੁਸੀਂ ਬਸ ਠੀਕ ਹੈ ਫੇਰ।
ਚਲੋ ਮੈਂ ਦੇਖਦਾ ਅਗਰ ਕੋਈ ਘੱਟ ਪ੍ਰਾਈਜ਼ ਚ ਕੋਈ ਮਿਲਦੀ ਹੈ ਦੋ ਤਿੰਨ ਹਜ਼ਾਰ ਤੱਕ ਬਿੱਲੀ ਤੇ ਮੈਂ ਤੁਹਨੂੰ ਦੱਸ ਦਾਂਗਾ। ਹਾਂਜੀ ਜੀ, ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।
ਹ